ਹੈਲੋ, ਹਾਂਜੀ ਸਤ ਸ਼੍ਰੀ ਕਾਲ ਜੀ, ਸਤ ਸ਼੍ਰੀ ਕਾਲ। ਕੀ ਹਾਲ ਹੈ ਜ ਜੀ, ਬਸ ਜੀ ਵਧੀਆ ਵਧੀਆ। ਹੋਰ, ਸਭ ਠੀਕ-ਠਾਕ?
ਹੋਰ, ਸਭ ਠੀਕ?
ਬਸ ਈ ਸਭ ਵਧੀਆ। ਘਰ ਪਰਿਵਾਰ ਸਭ ਠੀਕ ਹੈ?
ਸਭ ਕ ਠੀਕ ਆ। ਤੁਸੀਂ ਦੱਸੋ, ਹੋਰ ਕੀ ਕਰ ਰੇ ਸੀ?
ਮੈਂ ਬਸ ਬੜੇ ਦਿਨ ਹੋ ਗਏ ਤੁਹਾਡੇ ਨਾਲ ਗੱਲ ਨੀ ਹੋਈ ਮੈਂ ਕਿਆ ਚਲੋ ਮੈਂ ਫੋਨ ਕਰਾਂ ਗੱਲ ਕਰਾਂ। ਜਲਦੀ ਉੱਠੇ ਤੇ ਵੇਲੇ ਹੋ ਗੇ। ਹ ਜੀ ਜਿੰਨੀ ਲੇਟ ਉੱਠੋ ਤੁਹਾਨੂੰ ਪਤ ਤਂ ਸਾਰੇ ਕੰਮ ਉਨੀ ਲੇਟ ਹੋਣਗੇ, ਜਿੰਨੀ ਜਲਦੀ ਉੱਠੋ ਉਨੇ ਕੰਮ ਜਲਦੀ ਹੋ ਜਾਂਦੇ ਆ, ਤੇ ਫੇਰ ਬੰਦਾ ਫ੍ਰੀ ਹੋ ਜਾਂਦ ਹੁੰਦੈ।
ਹਾਂਜੀ ਐ ਤੇ ਗੱਲ ਹੈ, ਬਿਲਕੁਲ ਸਹੀ ਗੱਲ ਐ, ਅਸੀਂ ਵਅ ਅੰਮ੍ਰਿਤ ਵੇਲੇ ਉੱਠਣੇ ਆਂ, ਤੇ ਸਾਡ ਡੇ ਕੰਮ ਸਾਰੇ ਸਵੇਰੇ ਹੀ ਨਿਬੜ ਜਾਂਦੇ ਨੇ।
ਬਿਲਕੁਲ ਬਿਲਕੁਲ ਬੋਤ ਜਰੂਰੀ ਹੈ, ਦੇਖੋ ਓਹ ਟਾਈਮ ਈ ਬੜਾ ਵਧੀਆ ਹੁੰਦੈ, ਦੇਖੋ ਪਾ ਪਾਠ ਪੂਜਾ ਵੀ ਹੋ ਜਾਂਦੀ ਹੈ ਘਰ ਦੇ ਕੰਮ ਵੀ ਹੋ ਜਾਂਦੇ ਐ। ਕਿੱਥੇ ਅਗਰ ਅਪਾਂ ਪੰਜ ਵਜੇ ਚਾਰ ਵਜੇ ਉੱਠਦੇ ਆਂ ਤੇ ਅਸੀਂ ਅੱਠ ਨੌ ਵਜੇ ਵੇਲੇ ਹੋ ਜਾਈਦੈ। ਤੇ ਜੇ ਅਸੀਂ ਉੱਠਣਾ ਹੀ ਨੌ ਵਜੇ ਹੈਗੈ, ਤੇ ਦੇਖੋ ਬਾਰਾਂ ਇੱਕ ਵਜੇ ਤੱਕ ਵੇਲੇ ਈ ਨੀ ਹੋਣਾ।
ਹਾਂਜੀ ਓਹ ਤੇ ਹੈ। ਓਹ ਤੇ ਹਾਂਜੀ ਹੈਗੀ ਐਂ, ਹਾਂਜੀ ਤੇ ਕਈ ਵਾਰੀ ਏਦਾਂ ਹੁੰਦਾ ਕਿ ਅੱਸੀ ਈ ਉੱਠ ਜਾਂਣੇ ਆਂ ਸਵੇਰੇ ਤੇ ਫੈਮਲੀ ਨੀ ਉੱਠਦੀ ਨੌ ਵਜੇ ਦਸ ਵਜੇ ਉੱਠਰੇ ਤਾਂ ਵੀ ਕੰਮ ਨੀ ਹੁੰਦਾ।
ਪਰ ਏਹ ਹੋ ਜਾਂਦਾ ਹੈਗਾ ਨਾ ਜਿਸ ਤ੍ਹਾਂ ਹੁਣ ਫੈਮ ਬੱਚ ਦੇਖੋ ਫੈਮਿਲੀ ਨੀ ਉੱਠਰੀ ਫੇਰ ਏ ਹੋ ਜਾਂਦੈ ਜਿਸ ਤਰਾ ਸਬਜ਼ੀ ਬਣਾ ਲੀ ਦੁਪੈਰ ਦੀ। ਠੀਕ ਐ, ਡਸਟਿੰਗ ਵਾਲੇ ਜੇੜੇ ਮੋਟੇ ਮੋਟੇ ਕੰਮ ਹੈ ਓਹ ਕਰ ਲੇ। ਕੋਈ ਸਾਂਭ ਸੰਭਈਆ ਕਰਨੈ ਓਹ ਕਰ ਲਿਆ। ਮਤਲਬ ਤਾਂ ਵੀ ਕਾਫੀ ਠੀਕ ਹੈ, ਕੱਪੜੇ ਵੀ ਬੱਚੇ ਉੱਠ ਉਠਣਗੇ ਤਾਂਹੀ ਧੋਤੇ ਜਾਣਗੇ, ਭਾੰਡੇ ਵੀ ਤਾਂ ਹੀ ਹੋਣਗੇ ਕਿ ਜੇ ਉੱਠ ਕੇ ਨਾਸ਼ਤ
ਨਾਸ਼ਤੇ ਕਰਨਗੇ, ਆਂ ਕਿਉਂਕਿ ਕ ਕਿਉਂਕਿ ਜੇ ਟਾਈਮ ਨਾਲ ਅੱਸੀ ਅਜੇ ਚਾਹ ਪਾਣੀ ਤੋਂ ਈ ਨੀ ਫਰੀ ਹੋਵਾਂਗੇ ਤੇ ਰੋਟੀ ਪਾਣੀ ਕਿੱਥੋਂ ਬਣੇਗਾ।
ਬਿਲਕੁਲ ਬਿਲਕੁਲ।
ਹਨਾ, ਤੇ ਅਗਰ ਓਹ ਵੀ ਨੀ ਟੈਮ ਨਾ ਉੱਠਣਗੇ ਤੇ ਅਸੀਂ ਫਿਰ ਓਹੀ ਚਾਹ ਪਾਣੀ 'ਚ ਹੀ ਲੱਗੇ ਰਵਾਂਗੇ ਤੇ ਬਾਰਾਂ ਦੋ 'ਤੇ ਵੱਜ ਜਾਣੇ ਨੇ।
ਹਾਂ ਬਿਲਕੁਲ ਬਿਲਕੁਲ, ਦੇਖੋ ਹੁਣ ਨਾ ਏ ਤਾਂ ਨਾ ਅਪਣੇ ਤੇ ਐ ਮੈਨੂੰ ਲੱਗਦੈ। ਮੈਂ ਤਾਂ ਆਪ ਇਸ ਤਰ੍ਹਾਂ ਦੀ ਹਾਂ ਮੈਨੂੰ ਹੁੰਦਾ ਕਿ ਸਵੇਰੇ ਅਸੀਂ ਉ--ਠੀਕ ਹੈ ਸਵੇਰੇ ਚਾਰ ਪੰਜ ਵਜੇ ਕੋਈ ਬੱਚੇ ਨੀ ਉੱਠਦੇ। ਘੱਟੋ ਘੱਟ ਅਸੀਂ ਵੱਡੇ ਉੱਠ ਜਾਈਏ, ਆਪਣਾ ਨਾ ਧੋ ਕੇ ਇਸ਼ਨਾਨ ਕਰਕੇ ਚਲੋ ਗੁਰਦੁਆਰੇ ਜਾਈ ਥੇ ਵੀ ਜਾਣੈ ਗੁਰਦੁਆਰਾ ਮੰਦਿਰ ਜਿਥ ਥੇ ਵੀ ਸੋ ਆਪਣਾ ਪਾਠ ਪੂਜਾ ਕਰਨੀ ਜੋ ਕਰਨਾ ਅਪਣਾ ਕਰਕੇ ਬਚ ਬੌਤ ਰਸੋਈ ਦੇ ਕੰਮ ਹੁੰਦੇ ਆ ਮੋਟੇ ਮੋਟੇ ਸਾਰੇ ਕੰਮ ਨਬੇੜ ਲੋ, ਬੱਚੇ ਉੱਠਣ ਤੇ ਫਟਾਫਟ ਨਾਸ਼ਤਾ ਬਣਾਓ, ਤੇ ਫਟਾਫ ਫਟ ਆਦਤ ਹੀ ਨਾ ਪਾਓ ਬੱਚਿਆਂ ਨੂੰ ਕਿ ਇੰਨੀ ਇੰਨੀ ਲੇਟ ਉੱਠ
ਹਾਂ, ਸਹੀ ਗੱਲ ਐ ਸਹੀ ਗੱਲ ਐ, ਹਾਂਜੀ।
ਹਨਾ। ਦੇਖੋ ਅਗਰ ਆਪਾਂ ਆਦਤ ਪਾਵਾਂਗੇ ਬੱਚਿਆਂ ਨੂੰ ਓਹ ਫਿਰ ਬੱਚਿਆਂ ਨੂੰ ਓਹੀ ਆਦਤ ਪੈ ਜਏਗੀ। ਅਸੀਂ ਅਗਰ ਕਹਿੰਦੇ ਆ ਨਾ ਸਵੇਰ ਦਾ ਜਿਹੜਾ ਟਾਈਮ ਹੈਗਾ ਨਾ ਉਸ ਟਾਈਮ ਬੜੇ ਕੰਮ ਹੋ ਜਾ
ਬਹੁਤ ਕੰਮ ਹੋ ਜਾਂਦੇ ਨਾਲੇ ਉਦੋਂ ਜਦੋਂ ਸਵੇਰੇ ਉੱਠਣੇ ਨਾ ਤਾਜ਼ੀ ਹਵਾ ਹ ਦੀਏ ਹਨਾ ਅੰਮ੍ਰਿਤ ਵੇਲੇ ਦਾ ਟਾਈਮ ਸ਼ਾਂਤੀ ਹੁੰਦੀ ਹੈ ਇਕਦਮ ਹਾਂਜੀ ਬਾਣੀ ਪੜ੍ਹ ਰਹੇ ਹੁੰਨਦੇ ਆ ਵਧੀਆ ਹੁੰਦਾ ਲੱਗਦਾ ਉਦੋਂ ਅੰਮ੍ਰਿਤ ਵੇਲੇ ਬਹੁਤ ਵਧੀਆ ਗੱਲ ਹੈ ਅੰਮ੍ਰਿਤ ਵੇਲੇ ਉੱਠ ਕੇ ਸਭ ਕੁਛ ਮਿਲ ਜਾਂਦਾ
ਹਾਂ ਦੇਖੋ ਘਰ ਦਾ ਵੀ
ਦੁੱਖ ਰੋਗ ਤੋਂ ਵੀ ਦੂਰ ਰਹਿੰਦਾ ਬੰਦਾ ਥੋੜ੍ਹਾ ਤਾਜ਼ੀ ਹਵਾ ਲੈਂਦਾ ਹੈ ਪਾਰਕ ਚਲਾ ਜਾਵੇ ਬੰਦਾ ਸਵੇਰੇ ਉੱਠ ਕੇ।
ਥੋਡਾ ਸੈਰ ਕਰਨ ਚਲਾ ਜਾਏ ਯੋਗਾ ਕਰਨ ਚਲਾ ਜਾਏ ਮੈਂ ਕਹਿੰਦੀ ਤੁਹਾਡੇ। ਕੀ ਉਹਨੂੰ। ਸਾਰ ਗੁਰਦੁਆਰੇ ਮੰਦਿਰ ਜਿੱਥੇ ਵੀ ਜਾਣਾ ਬੰਦੇ ਨੇ ਉਹ ਬੰਦਾ ਪੈਦਲ ਚਲਾ ਜਾਏ ਨਾਲ। ਸੈਰ ਦੀ ਸੈਰ ਹੋ ਗਈ ਸਵੇਰ ਦੀ ਤੇ ਨਾਲ ਗੁੜ ਗੁਰੂਦਵਾਰੇ ਮੱਥਾ ਟੇਕਿਆ ਗਿਆ ਨਾਲ ਸਵੇਰ ਦਾ ਕੰਮ ਹੋ ਗਿਆ ਦੇਖੋ ਥੋੜਾ ਬਹੁਤ ਤਾਂ ਦੇਖੋ ਕਰਨਾ। ਪੈਂਦਾ ਹੁਣ ਅੱਜ ਕੱਲ ਕੀ ਬਣ ਗਿਆ ਹਾਂ ਅੱਜ ਕੱਲ ਲੋਕ। ਨੇ ਨਵਾਂ ਹੀ ਬਣਾਇਆ ਹੋਇਆ ਸਾਰੀ ਸਾਰੀ ਰਾਤ ਮੋਬਾਇਲ ਦੇਖਦੇ ਰਹਿੰਦੇ ਐ ਸਵੇਰੇ ਉੱਠਦੇ ਨੀ ਵੀ ਕਿਸੇ ਦੇ ਘਰ ਜਾਣਾ ਹੈ ਜੀ ਅਸੀਂ ਬਾਰਾਂ ਵਜੇ ਤੋਂ ਪਹਿਲਾਂ ਉੱਠ ਦੇ ਨੀ ਤੇ ਸਾਡਾ ਤਾਂ ਨੌ ਵਜੇ ਤੱਕ ਕੰਮ ਮੁੱਕਿਆ ਹੁੰਦਾ ਅਸੀਂ ਬਾਰਾਂ ਵਜੇ ਤੋਂ ਬਾਦ ਬਿਜੀ ਹੋ ਜਾਈਦਾ ਕਿਉਂਕਿ ਸਾਡਾ ਤਾਂ। ਲੰਚ ਦਾ ਟਾਈਮ ਹੋ ਜਾਂਦਾ।
ਹਾਂਜੀ ਉਹੀ ਤੇ ਗੱਲ ਆ। ਉਹੀ ਗੱਲ ਹੁਣ ਉਹ ਕੀ ਨਾਮ ਹੈ ਪਤਾ ਕੀ ਕਈ ਕਈ ਘਰ ਚ ਇਹ ਵੇ ਕਿ ਬਾਰਾਂ ਬਾਰਾਂ। ਵਜੇ ਉੱਠਣਗੇ ਦਸ ਦਸ ਵਜੇ ਉੱਠਦੇ ਨੇ ਬਾਰਾਂ ਬਾਰਾਂ ਵਜੇ ਉੱਠਦੇ ਨੇ ਕਈ ਤੇ ਇੱਕ ਇੱਕ ਵਜੇ। ਜਾਂਦਾ ਹੈ ਤੇ ਫਿਰ ਉਹ। ਪਤਾ ਕਿ ਰੋਟੀ ਫਿਰ ਤਿੰਨ ਚਾਰ ਵਜੇ ਖਾਣਗੇ ਫਿਰ ਸ਼ਾਮ ਦਾ। ਟਾਈਮ ਤੇ ਜਿਸ ਟਾਈਮ ਚਾਹ ਬਣਦੀ ਉਸ ਟਾਈਮ ਰੋਟੀ ਖਾ ਰਹੇ ਨੇ ਤਾਂ ਫਿਰ ਕਿੱਦਾਂ ਚੱਲਦਾ ਏ।
ਹਾਏ ਬਿਲਕੁਲ ਬਿਲਕੁਲ ਮੈਂ ਸੱਚੀ ਦੱਸਾਂ ਮੇਰੇ ਘਰ ਨਾ ਇਸ ਤਰ੍ਹਾਂ ਦੀ। ਵੀ ਮਹਿਮਾਨ ਆ ਜਾਂਣ ਨਾ ਮੈਂ ਬੜੀ ਪਰੇਸ਼ਾਨ ਹੋ ਜਾਂਦੀ ਹਾਂ ਕਿਉਂ ਸਾਡੇ ਘਰ ਸਵੇਰੇ ਨਾਸ਼ਤਾ। ਫੇਰ ਦੁਪਹਿਰੇ ਰੋਟੀ ਫਿਰ ਰਾਤ ਦਾ ਬਿਲਕੁਲ ਟਾਈਮ ਤੇ ਹੈ। ਉਹ ਲੋਕ ਉੱਠਦੇ ਹੀ ਗਿਆਰਾਂ ਗਿਆਰਾਂ ਵਜੇ ਹੈ। ਤੇ ਪਹਿਲਾਂ ਉਹਨਾਂ ਨੂੰ ਮੇਰਾ ਤਾਂ ਇੰਨੀ ਬੈਂਡ ਵੱਜ ਜਾਂਦੀ ਪਹਿਲਾਂ ਸਵੇਰੇ ਆਪਣਾ ਘਰ ਦਾ ਕੰਮ ਕਰੋ। ਫਿਰ ਉਹਨਾਂ ਵਾਸਤੇ ਨਾਸ਼ਤਾ ਬਣਾਓ ਉਹਨਾਂ ਦਾ ਨਾਸ਼ਤਾ ਜੇ ਖਤਮ ਹੁੰਦਾ ਸਾਡੇ ਘਰ ਦਾ ਤੁਹਾਨੂੰ ਪਤਾ ਦੁਪਹਿਰ ਦੀ ਰੋਟੀ ਸ਼ੁਰੂ ਹੋ ਜਾਂਦੀ ਹੈ ਉਹ ਖਤਮ ਕਰੋ ਫਿਰ। ਉਹਨਾਂ ਦੀ ਰੋਟੀ ਜਾਂਦੀ ਹੈ ਮੈਂ ਤੇ ਆਪਣੇ ਹਸਬੈਂਡ ਨੂੰ ਕਹਿੰ ਹ ਮੈਂ ਕਿਹਾ ਇਹੋ ਜਿਹੇ ਗੈਸਟ ਆਉਣ ਈ ਨਾ ਮੇਰੇ ਘਰ। ਮੈਂ ਕਿਹਾ ਸਾਰਾ ਦਿਨ ਮੈਂ ਰਸੋਈਆਂ ਚ ਖੜੀ ਰਹਿਨੀ ਬਿਲਕੁਲ। ਪਤਾ ਕੀ ਹੈ ਹੁਣ ਅਗਲਾ ਆਇਆ ਘਰ ਬੰਦਾ ਨਾ ਪੁੱਛੇ ਉਹ ਵੀ ਨੀ ਚੰਗਾ ਲੱਗਦਾ। ਹੁਣ ਉਹ ਅੱਛਾ ਉਹ ਬੰਦੇ ਨੂੰ ਇਹ ਵੀ ਨਹੀ ਸ ਸੋਚਦਾ ਕਿ ਅਸੀਂ ਕਿਸੇ ਦੇ ਘਰ ਆਏ ਹਾਂ ਅਸੀਂ ਉਹਨਾਂ ਦੇ ਹਿਸਾਬ ਨਾਲ ਉੱਠ ਜਾਈਏ। ਬੰਦਾ ਬਾਹਰ ਆਂਦਾ ਬੰਦਾ ਕਹਿੰਦਾ। ਸੀਂ ਕਿਸੇ ਦੇ ਘਰ ਆਏ ਹਾਂ ਹਨਾ ਬਿਲਕੁਲ ਨੀ ਬੰਦੇ ਐਡਜਸਟ ਕਰਦੇ।
ਬਿਲਕੁਲ ਨਹੀਂ ਕਰਦੇ ਨਹੀਂ ਕਈਆਂ ਦਾ ਏਦਾਂ ਹੁੰਦਾ ਹੈ ਕਈ ਹਾਂ ਠੀਕ ਹੈ ਚਲੋ ਬੰਦੇ ਦੀ ਤਬੀ ਠੀਕ ਨੀ ਹੈ ਉਹ ਲੱਗਦਾ ਕਿ ਚਲੋ ਕਿ ਬੰਦਾ ਠੀਕ ਨਹੀਂ ਹੈ ਉਥੇ ਮੈਨੇਜ।
ਹਾਂ ਬਿਲਕੁਲ ਉਹ ਅਲੱਗ ਗੱਲ ਹੈ ਉਹ ਅਲੱਗ ਗੱਲ ਹੈ ਉਹ ਤਾਂ ਦੇਖੋ ਸ਼ਰੀਰਕ ਦੁੱਖ। ਹੈ ਕਿਸੇ ਤੇ ਵੀ ਆ ਜਾੇ ਉਹਦਾ ਦੇਖੋ ਉਹਦੇ ਨਾਲ ਕੋਈ ਰੀਸ ਨਹੀਂ ਹੈਗੀ। ਉਹ ਬੰਦਾ ਕਹਿੰਦਾ ਚਲੋ ਕਦੀ ਕਦੀ ਕੋਈ ਕਿਸੇ ਨੂੰ ਹੋ ਗਈ। ਜ ਵੱਖਰੀ ਗੱਲ ਹੈ ਪਰ ਰੋਜ਼ ਰੋਜ਼ ਦਾ ਦੇਖੋ ਰੋਜ਼ ਰੋਜ਼ ਦਾ ਥੋੜਾ ਨਾ ਹੋਇਆ।
ਬਿਲਕੁਲ ਬਿਲਕੁਲ।
ਹਨਾ ਪ ਠੀਕ ਹੈ ਉਹਨਾਂ ਦੀ ਆਪਣੀ ਉਹ ਹੈਗੀ ਹੈ। ਸਾਡੀ ਆਪਣੀ ਹੈਗੀ ਹੈ ਪਰ ਮੈਨੂੰ ਐਵੇਂ ਲੱਗਦਾ ਕਿ ਅਗਰ ਆਪਾਂ ਸਵੇਰੇ ਉੱਠੀਏ ਦੇਖੋ ਆਪਾਂ ਜਿਹੜਾ ਸ਼ੁੱਧ ਵਾਤਾਵਰਨ ਜਿਹੜਾ ਆਪਾਂ ਨੂੰ ਸਵੇਰੇ ਮਿਲਦਾ ਹੈ। ਪਕਸ਼ੀਆਂ ਦੀ ਜਿਹੜੀ ਆਵਾਜਾਂ ਆ ਉਹ ਸੁਣਦੀਆਂ। ਠੰਡੀ ਠੰਡੀ ਹਵਾ ਚੱਲ ਰਹੀ ਹੁੰਦੀ ਹੈ ਸ਼ਾਂਤੀ ਹੁੰਦੀ ਹੈ ਮੈਂ ਕਹਿੰਦੀ ਹਾਂ ਬਾਹਰ ਕੁਛ। ਕੁਛ ਵੀ ਗਿਰਦਾ ਉਹਦੀ ਆਵਾਜ਼ ਸੁਣਦੀ ਹ ਸਾਰਾ ਦਿਨ ਆਪਾਂ ਇਹ ਸਭ ਚੀਜ਼ਾਂ ਸੁਣ ਸਕਦੇ ਹਾਂ ਸਾਰਾ ਦਿਨ। ਪੋਂ ਪੌ ਪੀ ਪੀ ਤੇ ਸਾਰਾ ਕੁਛ ਹੀ ਪ੍ਰਦੂਸ਼ਣ। ਉਹੋ ਸਵੇਰੇ ਬਿਲਕੁਲ ਸਵੱਛ ਹੁੰਦਾ। ਬਿਲਕੁਲ ਹਨਾ ਚੰ ਚੰਗਾ ਲੱਗਦਾ ਹੈ ਚਾਹੇ ਗਰਮੀ ਹੈ ਚ ਚਲੋ ਠੰਡ ਹੈ ਬੰਦਾ ਕਹਿੰਦਾ ਠੰਡ ਚ ਥੋੜੀ ਲੇਟ ਹੋ ਗਿਆ ਪਰ ਜਿਸ ਗਰਮੀਆਂ ਹੈਗੀਆਂ ਗਰਮੀਆਂ ਚ ਸਵੇਰੇ ਵੈਸੇ ਗਰਮੀ ਸਾਰਾ ਦਿਨ ਰਹਿੰਦੀ ਹੈਗੀ ਹੈ ਬੰਦਾ ਕਹਿੰਦਾ ਚਲੋ। ਸਵੇਰੇ ਸਵੇਰੇ ਆਪਣਾ ਜੋ। ਕਰਨਾ ਕਰ ਲਿਆ ਠੰਡੇ ਠੰਡੇ ਆਪਣਾ ਕੰਮ ਹੋ ਗਿਆ ਸੌ ਬੰਦੇ ਨੇ ਬਾਹਰ ਜਾਣਾ ਆ। ਕੋਈ ਕੰਮ ਕਰਨਾ ਬੰਦਾ ਕਹਿੰਦਾ ਅਸੀਂ ਆਪਣੇ ਕੰਮ ਨਬੇੜ ਲਏ।
ਅਰੇ ਸਾਰਾ ਕੰਮ ਹੋ ਜਾਂਦਾ ਅਗਰ ਸਵੇਰੇ ਅੰਮ੍ਰਿਤ ਵੇਲੇ ਉੱਠ ਜਾਏ ਨਾ ਤੇ ਵਧੀਆ ਸਾਰਾ ਕੰਮ ਹੋ ਜਾਵੇ ਪਹਿਲੇੇ ਕਿ ਲੇਕਿਨ ਅਗਰ ਜੇ ਅਗਰ ਥੋੜ੍ਹਾ ਬੰਦਾ ਇਹ ਹੁੰਦਾ ਫਿਰ ਪਤਾ ਕੀ ਹੈ ਅਗਰ ਅੰਮ੍ਰਿਤ ਵੇਲੇ ਉਠ ਜੇ ਨਾ ਸਾਰਾ ਫੈਮਲੀ। ਤੇ ਸਵੇਰੇ ਕੰਮ ਵੀ ਹੋ ਜਾਵੇ ਤੇ ਬੰਦੇ ਨੇ ਕਿਤੇ ਜਾਣਾ ਹੋਵੇ ਨਾ ਤੇ ਉਹ ਵੀ ਟਾਈਮ ਟੂ ਟਾਈਮ ਹੋ ਜਾਂਦਾ। ਜੇ ਅਗਰ ਬੰਦੇ ਨੇ ਕਿਤੇ ਜਾਣਾ ਵ ਅਗਰ ਬੰਦੇ ਟਾਈਮ ਨੋਟ ਬੰਦੇ ਦਾ ਉ ਓਦਾਂ ਵੀ ਲੇਟ ਹੋ ਜਾਂਦਾ ਉਹ ਫਿਰ ਪਿੱਛੇ ਧਿਆਨ ਰਹਿੰਦਾ ਪਤਾ ਨੀ ਉਹਨਾ ਨੇ ਕੁੱਛ ਖਾਧਾ। ਨਹੀਂ ਖਾਧਾ ਹੋਣਾ ਫਿਰ ਪਿੱਛੇ ਸਾਰਾ ਧਿਆਨ ਰਹਿੰਦਾ ਇੱਕ ਵਾਰੀ ਬੰਦਾ ਨਾਸ਼ਤਾ ਕਰਵਾ।
ਹਮ ਹਾਂ ਕਿਉਂਕਿ ਆਪਣਾ ਸਵੇਰੇ ਅਸੀਂ ਉਠ। ਉੱਠ ਗਿਆ ਸਾਡੇ ਕੰਮ ਹੋ ਗਏ ਹੁਣ ਮੈਂ ਜਿੱਥੇ ਜਾਣਾ ਸੀਗਾ ਮੈਂ ਤੁਹਾਨੂੰ ਆਪਣੀਆਂ ਦੱਸੀ ਮੇਰੀ ਇੱਕ ਸਹੇਲੀ ਦਾ ਫੋਨ। ਆਇਆ ਕਿ ਆਪਾਂ ਜਾਣਾ ਕਿਸੇ ਦੇ ਘਰ ਤੇ ਮੈਂ ਕਿਹਾ ਅੱਛਾ ਤੂੰ ਕਿੰਨੇ ਵਜੇ ਵਹਲੀ ਆ ਮੈਂ ਕਿਹਾ ਮੈਂ ਤਾਂ ਸਵੇਰੇ ਨੌ ਵਜੇ ਵਹਲੀ ਹੋ ਜਾਂਦੀ ਹਾਂ। ਕਹਿੰਦੀ ਤੂੰ ਪਾਗਲ ਹੈ ਨੌ ਵਜੇ ਤਾਂ ਅਸੀਂ ਉੱਠਦੇ ਹਾਂ ਮੈਂ ਕਿਹਾ ਤੁਸੀਂ ਉੱਠਦੇ ਹੋ ਨਾ ਮੈਂ ਤਾਂ ਨੌ ਵਜੇ ਸਾਰਾ ਕੰਮ ਨ ਲੈਂਦੀ ਆ ਮੈਂ ਕਿਹਾ ਮੈਨੂੰ ਹੁੰਦਾ ਕਿ। ਚਲੋ ਦਸ ਸਾਢੇ ਦਸ ਵਜੇ ਕਿਸੇ ਦੇ ਘਰ ਜਾਓ ਬਾਰਾਂ ਸਾਢੇ ਬਾਰਾਂ ਤੱਕ ਆਪਣੇ ਘਰ ਆ ਜਾਓ ਸ਼ਾਂਤੀ। ਨਾਲ ਆਪਣੇ ਘਰ ਦਾ ਮੁੜ ਕੇ ਕੰਮ ਕਰੋ ਮੈਂ ਕਿਹਾ ਹੁਣ ਤੂੰ ਨੌ ਵਜੇ ਉ ਕਹਿੰਕਿ ਕੰਮ ਤੇਰਾ ਕਦੋਂ ਹੋਏਗਾ ਕਹਿੰਦੀ ਮੈਨੂੰ ਬਾਰਾਂ ਸਾਢੇ ਬਾਰਾਂ ਵੱਜ ਜਾਣਗੇ ਤੇ ਮੈਂ ਕਿਹਾ ਅਗਲੇ ਦੇ ਘਰ ਜਾਣਾ। ਕਦੋਂ ਮੈਂ ਕਹਿੰਦੀ ਉਹੀ ਸੋਚ ਦੀ ਪਈ ਅ ਮੈਂ ਕਿਹਾ ਮੈਂ ਕਿਸੇ ਦੇ ਟਾਈਮ ਰੋਟੀ ਟਾਈਮ ਨੀ ਜਾਣ ਲੱਗੀ। ਦੱਸੋ ਸਾਰਾ ਦਿਨ ਤਾਂ ਬ ਕੰਮਾਂ ਚ ਹੀ ਲੰਘਾ ਦਿੱਤਾ ਕਿਸੇ ਦੇ ਘਰ ਜਾਣਾ ਆਣਾ ਕਿੰਨਾ ਔਖਿਆ ਕਹਿੰਦੀ ਹਾਏ। ਫੇ ਜਲਦੀ ਉੱਠਣਾ ਪੈਣਾ ਮਤਲਬ ਦੇਖੋ। ਜਾ ਜਾਣਾ ਵੀ ਜ਼ਰੂਰੀ ਹੈ। ਤੇ ਕਿਸੇ ਦੇ ਘਰ ਦੇਖੋ ਹਨਾ ਤੇ ਆਪਾਂ ਆਪਣੇ ਆਪ ਨੂੰ ਚੇਂਜ ਵੀ ਨਹੀਂ ਕਰਨਾ।
ਦਾ ਵੀ ਸੋਚਣਾ ਕਿ ਇੰਨਾ ਸਵੇਰੇ ਨੂੰ ਦਸ ਵਜੇ ਵੀ ਜਾਣਾ ਚੰਗਾ ਨੀ ਅਜ ਜੇ ਉਹਨਾ ਦੇ ਘਰ ਉੇਠੇ ਹੋਣ ਨਾ ਉਠੇ ਹੋਣ ਇਹ ਵੀ ਅਸੀਂ ਸੋਚ ਲੈਦੇ ਹਾਂ।
ਸਾਢੇ ਦਸ ਗਿਆਰਾਂ ਵਜੇ ਠੀਕ ਹੈ ਟਾਈਮ ਬੰਦਾ ਘੰਟਾ ਲਗਾਇਆ ਆਪਣੇ ਘਰ ਆ ਗਿਆ। ਪਰ ਹੁਣ ਦੇਖੋ ਰੋਟੀ ਦੇ। ਮ ਹੁਣ ਜੇ ਜਿਹੜਾ ਜਿਹੜਾ ਬੰਦਾ ਨੌ ਵਜੇ ਉੱਠੇਗਾ ਉਹਨੂੰ ਬਾਰਾਂ ਸਾਢੇ ਬਾਰਾਂ ਦਾ ਘਰ ਦਾ। ਕੰਮ ਕਰਦਿਆਂ ਹੋ ਜਾਣਗੇ ਹੁਣ ਦੇਖੋ ਇੱਕ ਵਜੇ ਕਿਸੇ ਕੋਈ ਇੱਕ ਵਜੇ ਰੋਟੀ ਖਾਂਦਾ ਕੋਈ ਦੋ ਵਜੇ ਖਾਂਦਾ। ਖਾਣ ਵਾਲੇ ਤਾਂ ਚਾਰ ਚਾਰ ਵਜੇ ਵੀ। ਖਾਂਦੇ ਹੈ ਪਰ ਜਿਹੜੇ ਸਹੀ ਮਾਇਨੇ ਦੇ ਵਿੱਚ ਖਾਂਦੇ ਹੈ ਇੱਕ ਦੋ ਵਜੇ
ਜਿਨ੍ਹਾਂ ਦਾ ਟਾਈਮ ਬੰਨਿਆ ਦਾ ਹੈ।
ਉਹ ਲੋਕ ਇੱਕ ਦੋ ਵਜੇ ਰੋਟੀ ਖਾ ਲੈਂਦੇ ਆ ਕਿਸੇ ਦੇ ਘਰ ਦੇਖੋ ਰੋਟੀ ਟਾਈਮ ਜਾਓ ਚੰਗਾ ਲੱਗਦਾ। ਪਤਾ ਨੀ ਕਿਉਂ ਲੋਕ ਨਾ ਸਵੇਰ ਦੇ ਜਿਹੜਾ ਟਾਈਮ ਹੈ ਨਾ ਉਹ ਉਹਨੂੰ ਸਮਝਦੇ ਨੀ ਹੈ ਉਹ ਐਵੇਂ। ਸੋਚਦੇ ਆ ਸਵੇਰੇ ਉੱਠ ਕੇ ਕੀ ਕਰਨਾ ਐਵੇਂ ਆਪਣਾ ਟਾਈਮ ਖਰਾਬ ਕਰਨਾ ਇਹਨੇ ਸਵੇਰੇ ਕੌਣ ਉੱਠਦਾ ਪਰ ਤੁਸੀਂ। ਸੀ ਸੋਚੋ ਨਾ ਸਵੇਰੇ ਉੱਠ ਕੇ ਕਿੰਨਾ। ਕੁਛ ਹੋ ਜਾਂਦਾ ਹਰ ਚੀਜ਼ ਟਾਈਮ ਤੇ ਹੋ ਜਾਂਦੀ ਰਾਤੀ ਵੀ ਤੁਸੀਂ ਟਾਈਮ ਤੇ ਸੋ ਜਾਓਗੇ। ਜਦ ਉੱਠਣਾ ਹੀ ਲੇਟ ਹੈ ਰਾਤੀ ਸੋਣਾ ਵੀ ਲੇਟ ਹੈ ਤੁਸੀਂ।
ਸਹੀ ਗੱਲ ਹੈ ਟਾਈਮ ਨਾਲ ਫਿਰ ਨੀਂਦ ਵੀ ਆ ਜਾਂਦੀ ਹੈ। ਜੇ ਅਗਰ ਸਵੇਰੇ ਉੱਠੋਗੇ ਨਾ ਛੇਤੀ ਫਿਰ ਆਪੇ ਟਾਈਮ ਨਾਲ।
ਹਾਂ ਉਸ ਰ੍ਹਾਂ ਕਹਿਣਗੇ। ਸਾਨੂੰ ਨੀਂਦ ਨੀ ਆਉਂਦੀ ਨੀਂਦ ਕਿੱਥੋਂ ਆਵੇ ਤੁਸੀਂ ਨੌ ਨੌ ਦਸ ਦਸ ਵਜੇ ਤੱਕ ਉੱਠਣਾ ਨੀ ਹੈਗਾ ਤੇ ਫਿਰ ਰਾਤੀ। ਤੁਸੀਂ ਕਿੱਥੋਂ ਸੋਵੋ ਕਿਉਂ ਸਾਡੇ ਵਰਗੇ ਸਵੇਰ ਦੇ ਉੱਠੇ ਹੁੰਦੇ ਆ ਤੇ ਰਾਤੀ ਟਾਈਮ ਸ ਨੀਂਦ ਆ ਜਾਂਦੀ ਹੈ। ਤੇ ਟਾਈਮ ਸਿਰ ਸੋ ਜਾਈਦਾ ਤੇ ਸਵੇਰੇ ਉੱਠ ਜਾਈਦਾ।
ਹਾਂਜੀ ਸਹੀ ਗੱਲ ਹੈ। ਅੰਮ੍ਰਿਤ ਵੇਲੇ ਦੇ ਬਹੁਤ ਫਾਇਦੇ। ਦੇਨ ਸਹੀ ਗੱਲ ਹੈ।
ਸਮਝਦੇ ਨਹੀਂ ਨਾ ਲੋਕ ਇਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈਗਾ ਦੇਖੋ ਇਹ ਦੇਛ ਟਾਈਮ ਦਾ ਵੀ ਆ ਜਾਂਦਾ ਹੈਗਾ ਕਿ ਸਾਡਾ ਸਮਾਂ ਬਚਦਾ ਇਹ ਚ ਇਹ ਵੀ ਆ ਜਾਂਦਾ ਹੈਸੀ ਸਵੇ। ਮੇਰੇ ਸ਼ਾਂਤੀ ਦੇ ਵਿੱਚ ਜਿਹੜਾ ਆਪਣਾ ਅ ਕੰਮ ਹੈ ਉਹ ਕਰ ਸਕਦੇ ਹਾਂ ਹਨਾ ਅਤੇ ਦੂਸਰੀ ਗੱਲ ਇਹ ਹੈਗੀ ਹੈ ਹੈਾ ਕਿ ਅਸੀਂ ਕਿੱਧਰ ਜਾਣਾ ਆਉਣਾ ਸਾਰੇ ਕੰਮ ਟਾਈਮ ਜਾਂਦੇ ਆ ਬੱਚੇ ਸਕੂਲ ਜਾਣ ਜਿਹਨ੍ਹਾਂ ਦੇ ਜਾਣ ਵਾਲੇ ਆ ਜਿਨਾਂ ਦੇ ਕੋਾਲਜ ਜਾਣ ਵਾਲੇ ਆ ਜਿਹੜੇ ਜੋਬ ਕਲਾ ਸਭ ਨੌ ਸਾਢੇ ਨੌ ਵਜੇ ਚਲੇ ਜਾਂਣਦੇ
ਆਪਣਾ ਫ੍ਰੀ ਹੋ ਜਾ
ਬੰਦਾ ਵਿਹਲਾ ਹੋਵੇ ਤੇ ਆਪਣਾ ਸਾਰਾ ਕਰੇ ਉਸ ਤੋਂ ਬਾਅਦ ਚਾਹੇ ਤੁਸੀਂ ਆਪਣਾ ਜਿਹੜੇ ਕੰਮ ਤੁਸੀਂ ਸਵੇਰੇ ਨਹੀਂ ਕੀਤੇ ਉਸ ਤੋਂ ਬਾਅਦ ਸੋ ਜਾੋ ਅ ਤੁਹਾਨ ਲੱਗਦਾ ਤੁਹਾਨੂੰ ਨੀਂਦ ਆਈ ਹੈ
ਜਿਹੜੇ ਜਿਹੜੀ ਲੇਡੀ ਵਰਕ ਆਊਟ ਹੁੰਦੀ ਉਹ ਫਿਰ ਉਹਨਾਂ ਨੂੰ ਹੁੰਦਾ ਕਿ ਵਰਕ 'ਤੇ ਵੀ ਜਾਣਾ ਹੁੰਦਾ ਤੇ ਫਿਰ ਉਹਨੂੰ ਇਹੀ ਹੈ ਕਿ ਸਵੇਰੇ ਬੰਦਾ ਹਾਂ ਕੰਮ ਕਰਕੇ ਆਪਣਾ
ਹ ਹਾਂ ਨਹੀਂ ਨਹੀਂ ਬੜਾ ਫ਼ਰਕ ਪੈਂਦਾ ਦੇਖੋ ਉਹ ਜਿਹੜਾ ਸਵੇਰ ਦੇ ਟਾਈਮ ਨੂੰ ਸਮਝ ਆਏ ਨਾ ਜਲਦੀ ਉੱਠਣ ਲੱਗ ਜਾਏ ਮੈਂ ਕਹਿੰਦੀ ਉਹਦੀ ਜ਼ਿੰਦਗੀ ਸਖੀ ਹੋ ਜਾਂਦੀ ਹੈ ਤੇ ਜਿੰਹਨੇ ਸਮਝਣਾ ਹੀ ਨਹੀਂੀ ਹੈਗਾ ਉਹਦੀ ਜ਼ਿੰਦਗੀ ਦਾ ਦੇਖੋ ਖ਼ਰਾਬ ਹੀ ਹੈ ਕਿਉਂਕਿੇ ਉੱਠਣਾ ਨੀ ਸਾਰਾ ਕੰਮ ਕਰਨਾ ਨੀ ਹਨਾ ਵਿਹ ਆ ਵੀ ਸਾਰਾ ਖ਼ਰਾਬ ਕਰੀ ਜਾਣਾ ਫਿਰ ਤਾਂ ਦੇਖੋ ਬੜਾ ਹੀ ਔਖਾ ਹੈ
ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਉਹਨੂੰ ਆਪ ਹੀ ਹੋਣਾ ਚਾਹੀਦਾ ਇਸ ਗੱਲ ਦਾ
ਬਿਲਕੁਲ ਬਿਲਕੁਲ ਇਸ ਲਈ ਇਸ ਲਈ ਇਸ ਚੀਜ਼ ਦੇ ਵਿੱਚ ਜਾਗਰੂਕਤਾ ਹੋਣੀ ਬੜੀ ਜ਼ਰੂਰੀ ਹੈਗੀ ਹੈਗੀ ਹੈ ਲੋਕੀ ਇਸ ਚੀਜ਼ ਨੂੰ ਸਮਝਣ ਮੈਂ ਤਾਂ ਹੀ ਨੇ ਕਿਹਾ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂ ਇਸ ਵਿਸ਼ੇ ਚ ਕਿ ਤੁਸੀਂ ਕੀ ਸੋਚਦੇ ਹੋ ਬਿਲਕੁਲ ਬਿਲਕੁਲ
ਸਹੀ ਗੱਲ ਸਹੀ ਗੱਲ ਆ ਓਕੇ ਓਕੇ ਓਕੇ ਬਾਏ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ